ਕੀ ਹਾਂ ਕਿੰਨੀ ਕਿਛ ਆਵਾਜ਼ 'ਚ ਬੈਠੀ ਖੜ -ਖੜ ਖੁੜ -ਖੁੜ ਹੋਣ ਡਿਆ।
ਕੋਈ ਫਰਕਰ -ਖੁਰਕਰ ਨੀ ਆ ਟੀ -ਵੀ ਚੱਲਣ ਦੇਆ ਹੋਰ। ਕੁਛ ਨੇ
ਅੱਛਾ, ਉਹ ਇੱਕ ਤੇ ਉਹ ਵੇਖਦੀ ਨਾ ਜਦੋਂ ਮਾਂ ਤੇ ਫਿਰ ਸੋਚਦੇ ਨਾ ਜਿੰਨੀ ਬਦਮਾਸ਼ੀ ਹੈ ਨਾ, ਓਨੀ ਅਸੀਂ ਕਰ ਲਈਏ ਹੁ ਪਤਾ ਹੁੰਦਾ। ਕਿ ਹੁਣ ਮਾਂ ਕੁਛ ਨਹੀਂ ਬੋਲ ਸਕਦੀ ਸਾਡੀ, ਹੁਣ ਮਾਂ ਗੂੰਗੀ ਹੋ ਗਈ ਸਾਡੀ
ਆਹ ਉਹ ਨਾ ਕਰਾਫਟ- ਕਰੂਫਟ ਵੀ ਸਕੂਲੇ ਕਰਾਉਂਦੇ ਹੁੰਦੇ ਆ।
ਹੂੰ
ਤੇ ਉਹਦੇ ਵਾਸਤੇ ਗ੍ਰੀਨ ਰਿੱਬਨ- ਉਬਣ ਲਿਆ ਸੀ, ਕੁੱਝ ਦਿਨ ਪਹਿਲਾਂ ਅਹ ਗ੍ਰੀਨ ਰੀਬਨ ਲੈਲਾ, ਮੈ ਗ੍ਰੀਨ ਰੀਬਨ ਲੈਲਾ, ਮੈਂ ਕਿਹਾ ਜਾ ਲੈਲਾ, ਫੇਰ ਆਈ ਦੁਬਾਰਾ ਸੱਚੀ- ਸੱਚੀ ਇੱਕ ਵਾਰੀ ਲਾਸਟ ਫੇਰ ਤੋਂ ਪੁੱਛਣ ਆਈ ਆਂ, ਲੈ ਲਵਾਂ। ਮੈਂ ਕਿਹਾ ਜਾ ਲੈਲਾ, ਅੱਜ ਮੌਸਮ ਕਿੰਨਾ ਚੰਗਾ ਹੋਇਆ ਨਾ।
ਕਿੱਥੇ ਚੰਗਾ ਹੋਇਆ ਵਾ, ਗਰਮੀ ਲੱਗਣ ਦੀ ਦੁਨੀਆਂ ਦੀ
ਗਰਮੀ ਆ, ਲੇਕਿਨ ਮਤਲਬ ਛਾਂ -ਛਾਂ ਵਾਲਾ ਠੀਕ ਲਗਦਾ ਵਾ। ਛਾਂ- ਛਾ ਰਵੇ ਹਵਾ -ਹੁਵਾ ਥੋੜੀ ਚੱਲੇ।
ਨਹੀਂ ਧੁੱਪ ਤੇ ਲੱਗਣ ਡੀ ਆ, ਹਲਕੀ- ਹਲਕੀ ਧੁੱਪ ਤੇ ਆ।
ਨਹੀਂ ਧੁਪ ਇੱਥੇ ਨੀ ਆ।
ਹਲਕੀ -ਹਲਕੀ ਧੁੱਪ ਸੀ, ਬਲ ਕੇ ਮੈਂ ਕੱਪੜੇ ਕੱਢੇ ਆ, ਕੱਢੇ ਸੀ ਕਿ ਮੈਂ ਧੋਲਾ ਚਾਦਰਾਂ- ਚੁਦਰਾ
ਉਤੇ ਵੇਖ ਕੇ ਲੱਗਣ ਡਿਆ ਵਾ ਸੂਰਜ ਕੀ ਹੈਗਾ ਵਾ ਲੇਕਿਨ ਥੱਲੇ ਪੂਰੀ ਛਾਂ ਵਾ।
ਤੁਹਾਡੀ ਬਸਤੀ ਵੱਲ ਤੇ ਓਦਾਂ ਹੀ ਛਾਂ ਇੰਨੀਆਂ ਬਿਲਡਿੰਗਾਂ ਲੋਕਾਂ ਨੇ।
ਨਈ ਰਹਿੰਦੀ ਨਾ ਰਹਿੰਦੀ ਹੈ ਧੁਪ ਲੇਕਨ ਹੁਣੇ ਛਾਂ ਵਾ। ਤਾਂ ਬੋਲਿਆ ਹੋਵੇ ਉਹਨੂੰ ਕਿ ਥੋੜਾ ਮੈਂ ਫੋਨ ਕਰ ਰੀ ਸੀ ਉਹ ਤੇ ਮੈਂ ਕਿਹਾ ਗੱਲ ਕਰ ਲੈਂਦੀ ਹਾਂ ਉ ਬਾਦ ਫੇਰ ਭਾਂਡੇ ਭੂੰਡੇ ਤੋਉਂਗੀ। ਮਕਾ ਸਾਢੇ ਚਾਰ, ਪੰਜ ਵਜਿਆ ਏ। ਨਈ ਮੈਂ ਹਾਂ ਕਈ ਵਾਰੀ ਮੈਂ ਧੋ ਲੈਂਦੀ ਆ ਕਈ ਵਾਰੀ ਨਹੀਂ ਵੀ ਧੋਂਦੀ ਆ। ਕਈ ਵਾਰੀ ਮੈਨੂੰ ਜਦੋਂ ਉੱਤੇ ਰਹੇ ਨਾ ਉਹ ਤੇ ਮੂੰ ਤੋ ਲੈਂਦੀ ਕਿ ਫੇਰ ਆਊਗਾ ਨਾ। ਤੇ ਲੰਮੇ ਪਏ ਰਹੋ ਇਹਦੇ ਲਾਗੇ ਏ ਨਾ ਤੇ ਫੇਰ ਇਹ ਨੀ ਉੱਠਦਾ ਵਾ ਜਿਸ ਤਰ੍ਹਾਂ ਮੈਂ ਜੀਰੋ ਚੇਚਾ ਪਾਂਡੇ ਧੋਨ ਜਾਂਦੀ ਨਾ ਉੱਠ ਜਾਂਦਾ ਹਮੇਸ਼ਾ ਫੇਰ ਇੰਨ ਪਾਣੀ ਭਰਨ ਚ ਵੀ ਦਿੱਕਤ ਹੁੰਦੀ।
ਉਹਹ ਮੈਂ ਤੇ ਹੁਣ ਸਿੱਧਾ ਸ਼ਾਮ ਨੂੰ। ਚਾਹ ਬਣਾਉਗੀ ਚਾਹ ਉਹ ਰੋਟੀ ਤੇ ਫਿਰ ਕੱਠੇ ਧੋ ਲੈਣਾ।
ਤੇ ਮੈਂ ਫਿਰ ਇਸ ਲਈ ਨਈ ਕਰਦੀ ਹਾਂ ਤੇ ਕਈ ਵਾਰੀ ਇਹ ਹੁੰਦਾ ਕਿ ਮੈਂ ਧੋਣ ਬਣਦੀ ਹੀ ਆ ਫਿਰ ਦੀ ਦਾਦੀ ਵੀ ਤੇ ਫ਼ਿਰ ਉਹਨੂੰ ਨਵਾ ਤਵਾ ਕੇ ਉਹਨੂੰ ਵੀ ਆਪਣਾ ਕਰਨਾ ਕੁਰਨਾ ਹੁੰ ਦਾ ਵਾ ਕੰਮ ਕੁਮ। ਇਹਦੇ ਚਲਦੇ ਇਹ ਫਿਰ ਇੱਕ ਬੰਦਾ ਫੜੂਗਾ ਤੇ ਇੱਕ ਬੰਦਾ ਥੋੜ੍ਹੀ ਕਰ ਪਾਉਂਦਾ ਵਾ ਨਾ। ਤੇ ਫੇਰ ਉਹਨੂੰ ਵੀ ਕਰਨਾ ਹੁੰਦਾ ਤੇ ਫੇਰ ਉਹ ਵੀ ਨਵਾ ਨਬੂ ਕੇ ਫਿਰ ਦੇ ਦਿੰਦੀ ਫਿਰ ਆਪ ਨੂੰ ਆਣਾ ਨੂਣਾ ਕਰਨਾ ਹੁੰਦਾ ਹੈ। ਤੇ ਫੇਰ ਕਈ ਵਾਰੀ ਮੈਂ ਨਈ
ਹਾਂ ਤੇ ਚੱਲ ਇਨਾ ਵੀ ਕਹਿੰਦੇ ਬਹੁਤ ਤਿਆ ਨੇ ਤੇ ਕਲਰ ਤੇ ਬਹੁਤ ਵਾ। ਜਮ੍ਹਾਂ ਕਰਨ ਕੀ ਉਹ ਪਤਾ ਨੀ ਕੀ ਕੁੱਝ-ਕੁਝ ਬੋਲ ਲੈਂਦੀ ਹੈ।
ਇਹ ਇਹਦੇ ਤੋਂ ਲੱਗਦਾ ਖੂਬ ਪ੍ਰੋਫਿਟ ਹੁੰਦਾ ਵ ਇਹਨੂੰ ਸਵਾਰੀ ਬਣਾਉਣ ਚ।
ਹਾਂ ਇਸ ਲਈ ਕਹਿੰਦਾ ਬਹਿ-ਬਹਿ ਬੈ ਜਬਰਦਸਤੀ।
ਇਹਨੂੰ ਕਿੱਥੇ ਅਹੀ ਲੈ ਜਾਈਏ। ਸਾਡਾ ਵੀ ਪ੍ਰੋਫਿਟ ਕੁਛ ਕਰਾ ਦੇ ਫਿਰ ਟਕਲੀ ਆ।
ਹਾਂ-ਹਾਂ ਅਸੀਂ ਇਹਨੂੰ ਕਿੱਥੇ ਲੈਜੇ ਸਾਡਾ ਵੀ ਕੁਛ ਪ੍ਰੋਫਿਟ ਕਰਾ ਦੇ।
ਹੁਣ ਕੀ ਕਹੀਏ ਚੰਗੀਆਂ ਚੰਗੀਆਂ ਜਗ੍ਹਾ ਚ ਮ ਇਹਨੂੰ ਲੈ ਕੇ ਜਾਈਏ। ਚੱਲ ਚੰਗਾ ਵਾ ਲੇਕਿਨ ਇਕ ਘਰ ਚ ਘਰ ਚ ਇੱਕ ਬੰਦਾ ਤਾਂ ਇਹੋ ਜਿਹਾ ਹੋਣਾ ਹੀ ਚਾਹੀਦਾ ਵਾ ਜੇ ਜਿੱਥੇ ਪੈਰ ਰੱਖੇ ਉੱਥੇ ਹਿਲਾ ਦੇ ਛੱਪੜ ਫਾੜ ਦੇ
ਹਾਂ
ਪਤਾ ਨੀ ਹਰ ਰੋਜ਼ ਕਹਦਾ ਇੰਨੂੰ ਚੱਲ-ਚੱਲ।
ਤੇ ਤੂੰ ਬੋਲਦੇ-ਬੋਲਦੇ ਚੱਲ-ਚੱਲ ਬੋਲਦੇ ਆ। ਤੇ ਆਜਿਆ ਕਰੋ ਛੇ ਵਜੇ ਬਠਾ ਲਿਆ ਕਰੋ ਇਹਨੂੰ।
ਇਹਨ ਹੁਣ ਤੇ ਅੱਠ ਪੰਜਾਹ ਚ ਸਕੂਲ ਏ ਨੀ ਤੇ ਆਟੋ ਵਾਲਾ ਦਾ ਦੱਸ ਤੱਕ ਆਉਂਦਾ ਵਾ। ਤੇ ਡੈਡੀ ਤੇ ਜਲਦੀ ਆਉਣ ਡਿਆ ਲੇਕਿਨ ਫਿਰ ਉਹ ਪੋਚਾ ਪੋਚੀ ਕਰਦੇ ਕਰਦੇ ਪੂਰੀ ਲੇਟ ਕਰ ਦਿੰਦਾ ਵਾ ਤੇ ਇਹਦਾ ਡ ਆਟੋ ਵਾਲਾ ਲੈ ਜਾਂਦਾ ਵਾ ਤਦ ਤੱਕ।
ਹਾਂ-ਹਾਂ
ਮਾਲਕ ਵਿੱਚ ਕਿਹੋ ਜ ਵ ਆਏ ਦਾ ਨਈ ਕਹ ਆਪਣੇ ਬੂਹੇ ਗੀ ਗੱਡੀ ਨਈ ਲਗਵਾਂਦਾ ਕੈਂਦਾ ਗੱਡੀ ਤੂੰ ਆਪ ਲਗਾ ਸ਼ਾਮ ਜਿੱਥੇ ਮਰਜ਼ੀ ਮਾਲਕ ਨੂੰ ਵੀ ਰੱਖਣੀ ਚਾਹੀਦੀ ਨਾ ਆਪਣੇ ਘਰ 'ਚ ਗੱਡੀ ਨਈ
ਹਾਂ
ਹੁਣ ਮਾਲਕ ਨੇ ਵੀ ਗ ਹੁਣ ਮਾਲਕ ਨੇ ਵੀ ਗੱਡੀ ਛੱਡੀ ਤੇ ਹੁਣ ਕਿਤੇ ਕੰਮ ਕੁਮ ਵੀ ਨਈ ਮਿਲਦਾ ਤੇ ਕੀ ਇਹ ਕਰ ਸਕਦਾ ਡੈਡੀ ਵਿਚਾਰ ਜਗ੍ਹਾ 'ਚ ਰੱਖੀ। ਕੀ ਹੋਈ ਆ ਕਿ ਚੱਲ ਥੋੜਾ ਬੋਤਾ ਤੇ ਕੁਛ ਹੋ ਜਾਂਦਾ ਵਾ
ਕੀ ਕਰਨਾ ਵਾ ਅੱਜ ਕੱਲ ਏਦਾਂ ਈ ਚੱਲਣ ਡੀ ਆ ਦੁਨੀਆਂ
ਹਾਂ-ਹਾਂ ਲੋਕਾਂ ਕੋਲ ਇੰਨੇ ਪੈਹੇ ਆ ਵੇਖ ਨਾ ਲੋਕਾਂ ਨੇ ਲੈ-ਲੈ ਕੇ ਛੱਡੀਆਂ ਹੋਈਆਂ ਵਾ ਗੱਡੀਆਂ ਨਈ
ਹਾਂ ਇਹ ਤਾਂ ਸਈ ਕੈਂਣ ਡੀ ਇਥੇ ਪਰ ਕੀ ਕਰਨ ਡੀਆ ਇਹ ਦਾ ਪਾਪ
ਤੇ ਪਾਪਾ ਵੀ ਲੰਮੇ ਲੁੰਮੇ ਪਿਆ ਵਾ ਪਾਪਾ ਦੇ ਦੋਸਤ ਨਾਲ ਨੇ ਫੋਨ ਕੀਤਾ ਹੀ ਕੈਂਦੇ ਸੀ ਚੱਲ ਆ ਜਾ ਦੋ ਵਜੇ ਘੁੰਮ ਫਿਰਨ ਚੱਲਦੇ ਆ ਫਿਰ ਰਾਤ ਨੂੰ ਦਹ ਵਜੇ ਤੱਕ ਚੱਲ ਜੀ ਕੈਂਦਾ ਹ ਨੌ ਦਸ ਵਸ ਤਾਂ ਘਰ ਚੱਲ ਜਵੀਂ ਤੇ ਓਨੂੰ ਪਤਾ ਉਹਨੂੰ ਪਤਾ ਵਾ ਕਿ ਇਹ ਹੁਣੇ ਕਰਸੇ ਫਿਰ ਕਿਤਰਾ ਮੁਸ਼ਕਿਲ ਹੋਊਗਾ ਜਾਣਾ ਤੇ ਕੈਂਦਾ ਕਿ ਨਈ ਮੈਂ ਬਿਜ਼ੀ ਆ ਮੈਂ ਨਈ ਆ ਸਕਦਾ ਅੱਜੇ ਮੈਂ ਕੱਲ ਈ ਆਊਂਗਾ।
ਤੇ ਕੱਲ ਤੇ -ਕੱਲ ਤੇ ਜਾਣਾ ਨਾ ਉਹਨੇ
ਕੱਲ ਤੇ ਜਾਣਾ ਤੇ ਹੁਣ ਅੱਜ ਵੀ ਸੱਦ ਰਏ ਸੀ ਸੋਚ ਰਏ ਹੋ ਕਿ ਕੋਈ ਨਈ ਆਇਆ ਹੋਊਗਾ ਤੇ ਮਤਲਬ ਇੱਕ ਅੱਧਾ ਬੰਦਾ ਕਾਰ 'ਚ ਜਾਣਾ ਹੀ ਨਾ ਉਹਨਾਂ ਨੇ ਘੁੰਮਣ ਤੇ ਇੱਕ ਬੰਦਾ ਕੱਠ ਹੋਗਾ ਤੇ ਸੋਚਦੇ ਹੋਗੇ ਕਿ ਈਨੂੰ ਅੱਜ ਸੱਦ ਲੈਂਦੇ ਆ ਫੇਰ ਕੱਲ ਅਸੀਂ ਆਪਣਾ ਫਿਰ ਪਲੈਨਿੰਗ ਬਣਾ ਕੇ ਚੱਲ ਜਾਂਗੇ
ਅੱਛਾ
ਤੇ ਫਿਰ ਇਹਨੇ ਕਹਿ ਤਾ ਨੀਂ ਮੈਂ ਕੱਲ ਈ ਆਊਂਗਾ ਮੈਂ ਨੀ ਆ ਜਾਂਦਾ ਤੇਕੋ
ਹਾਂ ਤੇ ਠੀਕ ਏ ਕੀ-ਕੀ ਕਰਨਾ ਵਾ। ਨਈ ਮਿਲ ਕੇ ਆਵੇ।
ਅੱਛਾ
ਬਿਲਾ
ਇਨਾ ਤੰਗ ਕਰਦੇ ਨੇ ਨਮੂਨੇ ਜੇ ਪਤਾ ਨੀ ਕਿਦੋਂ ਇਹਨਾਂ ਨੇ ਵੱਡੇ ਹੋਣਾ ਵਾ ਸਈ 'ਚ
ਹਾਂ ਛੋਟੇ ਬੱਚਿਆਂ ਦਾ ਤੇ ਭਰਾ ਓ ਦੇ ਸਿਰ ਤੇ ਜੂਆਂ ਖਤਮ ਹੋ ਗਈਆਂ ਹੂੰ।
ਨਈ ਅ ਸਿਰ 'ਚ
ਖ਼ਤਮ ਹੋ ਗਈਆਂ।
ਹਾਂ ਪਤਾ ਨੀ ਮੈਂ ਤੇ ਹਮੇਸ਼ਾ ਕੰਗੀ ਮਾਰਦੀ ਲੇਕਿਨ ਕੁਛ ਨੀ ਨਿਕਲਦਾ ਵਾ।
ਤੈਨੂੰ ਸਿਰ 'ਚ ਖੁਜਲੀ ਵੁਜਲੀ ਨੀ ਹੁੰਦੀ।
ਤੈਨੂੰ ਖੁਜਲੀ ਹੁੰਦੀ ਸਿਰ 'ਚ ਨਈ ਥੋੜੀ ਕੈਂਦੀ ਥੋੜ੍ਹੀ-ਥੋੜੀ
ਨਈ ਪਤਾ ਅਜ ਨਾ ਮੈਂ ਸਿਰ ਦੇ ਸਿਰ 'ਚ ਵਹੀ ਇੱਕ ਜੂਆਂ ਮਾਰਨ ਵਾਲੀ ਦਵਾਈ ਲਗਾਈ ਸੀ ਨਾ। ਇਹਨੀ ਚੰਗੀ ਦਵਾਈ ਸੀ ਆਪ ਅ ਸਕੈਲ ਤੇ ਲਗਾਈ ਅਹ ਤਾਲੂ 'ਚ ਤੇ ਤੇ ਜੂਆਂ ਸਭ ਆਪੇ ਆਪ ਉੱਤੇ- ਉੱਤੇ ਹੋ ਗਈਆਂ।
ਸੱਚੀ!
ਹਾਂ, ਇਕਦਮ ਚੁੱਕੀਆਂ ਹੋਈਆਂ ਜੂਆਂ ਵੀ ਉੱਤੇ- ਉੱਤੇ ਹੋ ਗਈਆਂ ਸਭ ਵਖਣ ਲੱਗ ਗਈਆਂ ਸੀਂ ਸਾਹਮਣੇ ਉੱਤੇ- ਉੱਤੇ। ਫੇਰ, ਤੇ ਕੁਛ ਤੇ ਜੋ ਮੈਨੂੰ ਵੇਖੀਆਂ ਉਹ ਹੱਥ ਨਾਲ ਕੱਢੀਆਂ ਮੈਂ, ਫੇਰ ਥੋੜੀ -ਬੋਹਤੀ ਕੰਘੀ ਮਾਰੀ ਉਹਦੇ ਨਾਲ ਨਿਕਲੀਆਂ। ਹੋਰ ਆਪੇ- ਆਪੇ, ਮਾਰ- ਮਾਰ ਕੇ, ਡਿੱਗ ਵੀ ਜਾਣ ਡੀਆ ਸੀ ਕਹਿੰਦੀ ਸੀ ਦੇਖੋ ਮੇਰੇ ਫੋਨ ਚ' ਦੋ ਡਿਗੀਆਂ।
ਕਿਹੜੀ ਦਵਾਈ ਸੀ।
ਮੈਂ ਲਿਆਦੀ ਸੀ ਉਤੋਂ ਮੈਡੀਕਲ ਤੋਂ ਇੱਕ, ਥੋੜੀ ਲਗਾਈ ਸੀ। ਤੇ ਫੇਰ ਲੱਗਦਾ ਹੁਣ ਸਿਰ ਧੋਤਾ ਪਾਣੀ ਨਾਲ ਤੇ ਸ਼ਛੱ ਸਭ ਨਿਕਲ ਨਿਕਲ ਕੇ ਬਹਿ ਗੀਆਂ ਹੋਣਗੀਆਂ।
ਹਾਂਏ! ਮੈਨੂੰ ਵੀ ਵਿਖਾਈ ਨਾ ਫੋਟੋ ਖਿੱਚ ਕੇ ਦਈ, ਮੈਂ ਕਿਉਂਕਿ ਮੈਨੂੰ ਇਹ ਭਗਵਾਨ! ਫੋਟੋ ਖਿੱਚ ਕੇ ਰੱਖਣਾ ਚਾਹੀਦਾ ਸੀ ਨਾ।
ਅਰੇ ਮੈਡੀਕਲ ਤੇ ਬੋਲਣ ਨਾਲ ਤੇ ਮਿਲ ਜਾਂਦੀ ਆ। ਹੂ ਮੇਰੀਆਂ ਛੋਟੀਆਂ- ਛੋਟੀਆਂ ਛੋਟੀਆਂ- ਛੋਟੀਆਂ ਜੂਆਂ ਵੀ ਪੂਰੀਆਂ ਮਾਰੀਆਂ ਮਾਰ ਗੀਆਂ ਲੱਗ ਇੱਕਦਮ ਛੋਟੀਆਂ- ਛੋਟੀਆਂ ਤਖਾ ਜਿ ਉਹ ਸਭ ਵੀ ਮਾਰੇ ਗਈ।
ਚੀਜ਼ ਪਤਾ ਕੀ ਹੈ ਹਰ ਵਾਰੀ ਨਾ ਹਰ ਜਗ੍ਹਾ ਤੋਂ ਸਹੀ ਸਮਾਨ ਨਹੀਂ ਮਿਲਦਾ ਵਾ ਇੱਕ ਵਾਰੀ ਚ'। ਮੇਰੀ- ਮੇਰੀ ਮੇਨੂੰ ਲੱਗ ਵਾ ਕਿ ਮੇਰੀਆਂ ਹੈਗੀਆਂ ਵਾ ਲੇਕਿਨ ਮੇਰੀਆਂ ਨਾ ਨਿਕਲਦੀਆਂ ਨ ਆ ਸਹੀ ਨਾ ਪਤਾ
ਹਾਂ। ਤੇ ਉਹ ਪਤਾ ਚਿਪਕ ਜਾਂਦੀਆਂ ਵਾ ਪੂਰੇ ਤਾੜੂ ਨਾਲ- ਤੇ ਸੀਰਤ ਦੀਆਂ ਵੀ ਉਓਦਾਂ ਹੀ ਸੀ। ਇੱਕ- ਦੋ ਵਾਰ ਮੈਂ ਕੰਘੀ ਮਾਰੀ, ਨਿਕਲਣ ਨੀ ਡਈ ਹ ਨਿਕਲਣ ਨੀ ਡਈ ਪਰ ਉਹ ਡੇਲੀ ਦੋ ਚ ਛੋਟੀ ਕਰਨ ਦੀ ਸਕੂਲ ਜਾਣ ਟਾਈਮ ਤ ਡੇਲੀ ਬੋਲਣ ਡ ਮੇਰੇ ਬਹੁਤ ਖੁਜਲੀ ਹੋਣ ਡ ਬਦ ਖੁਜਣੀ ਪੂਰੇ ਦੋਵੇਂ ਹੱਥਾਂ ਨਾਲ ਸਿਰ ਖੁਰਕਣ ਦੀ ਮੈਂ ਕੰਘ ਮਾਰਨ ਲਈ ਨਿਕਲਦੀਆਂ ਹੀ ਨਹੀਂ ਆ ਤੇ ਮੈਂ ਹੁਣ ਕੀ ਕਰਾਂ ਵੇਖਣ ਨਾਲ ਵੇਖ। ਐਵੀ, ਫਿਰ ਇੱਕ ਦਿਨ ਪਹਿਲੋਂ ਲ ਆਂਦੀ ਸੀ ਨਾ ਦਿਨ
ਕੀ ਹੋ ਗਿਆ ਵਾ?
ਬੰਦੀ ਕੱਟ ਤ ਆਜ ਨੇੇ।
ਹੇ ਭਗਵਾਨ! ਕਿੰਨੀ ਬਦਮਾਸ਼ ਆ। ਹਜੇ ਤੱਕ
ਮਨੇ ਜ਼ੋਰ ਸ ਕੱਟ ਕੇ ਚਲ ਗਿਆ।
ਭਿੰਨਾ ਵੇ, ਇਹ ਜਦੋਂ ਨਿੱਕੀ ਜਿਹੀ ਸੀ ਉਦੋਂ ਵੀ। ਤ੍ਹਾਂ ਕਰਦੀ ਸੀ ਰਾਵੀ ਵਿਚਾਰੀ ਦੇ ਹਿੱਪੂ ਚ' ਕੱਟ ਦਿੰਦੀ ਸੀ। ਪੱਛੋ ਬੰਦੇ ਨੂੰ ਪਤਾ ਵੀ ਨਹੀਂ ਚੱਲਦਾ ਸੀ ਕਿਵੇਂ ਇਹ ਕਰਨਾ ਵਾ। ਖਲੋਤੇ- ਖਲੋਤੇ ਬੱਚੇ ਦੇ ਪਿੱਛੇ ਜਾ ਕੇ ਹਿੱਪੂ ਚ' ਦੰਡੀ ਕੱਢ ਦਿੰਦੀ ਹੁੰਦੀ ਸੀ। ਰੋਵਤ ਬਚਾਰੀ ਰੋਂਦੀ ਹੁੰਦੀ ਸੀ ਆਏ ਮੈਨੂੰ ਦਿੰਦੀ ਕੱਟ
ਇੰਨੀ ਜ਼ੋਰ ਸ ਕੱਟ ਕੇ ਚੱਲ ਗਈ ਪੂਨ ਮੇਰੀ ਜਾਨ ਨਿਕਲ ਗਈ ਹੈ।
ਹੁਣ ਤੇ ਦੁਰਗਾ ਪੂਜਾ ਜਾ ਵੀ ਆਉਣ ਵਾਲੀ ਹਾਂ।
ਤੇ ਉਧਰ ਨਹੀਂ ਨਿਕਲੀਆਂ ਸੀ ਅੱਜ ਮੈਂ ਚੰਗੀ ਨਾ ਪੂਰੀ ਸ਼ਲ। ਚੰਗੀ ਨਾਲ ਲਗਾ ਕੇ ਮਸਾਜ ਕੀਤੀ। ਵੇਖਿਆ ਤੇ ਫੇਰ ਨਾ ਥੋੜੀ ਰ ਮੈਂ ਜੂੜਾ ਬੰਣ ਤ ਕਿ ਚੱਲ ਨਿਕਲੂਗੀ ਫਿਰ ਥੋੜੀ ਦੇਰ ਬਾਅਦ ਕਹਿਣ ਲੱਗਗੀ ਮੈਨੂੰ ਸਿਰ ਚ' ਬਹੁਤ ਖੁਜਲੀ ਹੋਣ ਡਈ, ਮੈਂ ਸੋਚਿਆ ਕਿਤੇ ਰਿਐਕਸ਼ਨ ਤੇ ਨੀ ਕਰਨ ਡ ਦਹਾਈ ਦੂਈ। ਮੈਨੂੰ ਕਿਹਾ ਜ਼ਿਆਦੀ ਹੋਊਗੀ ਤੂੰ ਜਾ ਸਿਰ ਧੋ ਲੀ। ਤੇ ਫਿਰ ਕਹਿੰਦੀ ਨਹੀਂ ਮੈਂ ਜਲਣ ਡਿਆ ਵ ਕਿ ਖੁਜਲੀ ਹੋਣ ਡ ਕਹਿੰਦੇ ਨਹੀਂ ਖੁਜਲੀ ਹੋਣ ਡਈ ਆ। ਫਿਰ ਖੁਜਲੇ ਫੇਰ ਮੈਂ ਕਿਆ ਕਿ ਆ ਵੇਖਦੀਆਂ ਵੇਖੀਆਂ ਤੇ ਪੂਰੀਆਂ ਉੱਤੇ, ਉੱਤੇ, ਉ ਤੇ ਉੱਤੇ ਉਠਦੀ ਆ ਸੀ ਮੈ।
ਬਾਬੂ ਦੇ ਵੀ ਸਿਰ 'ਚ ਲਗਾ ਕੇ ਵੇਖ ਖਾਨੀ ਚਾਈਦੀ ਆ ਮੇਂਨੂੰ ਲੱਗਦਾ। ਹਾਂ ਏ ਤਾਂ ਡਰ ਵੀ ਲੱਗਦਾ। ਏਦੇ ਕੁ ਕੁੜੀ ਦੇ ਹੁਣ ਮੇਰੇ ਸਿਰ 'ਚ, ਮੇਰੇ ਸਿਰ 'ਚ ਤੇ ਪੱਕਾ ਹੋਣੀਆਂ ਲੇਕਿਨ ਮੈਂ ਖੁਬ ਕੰਘੀ ਮਾਰਦੀ ਤੇ ਕੁੱਛ ਨਿਕਲਦਾ ਨੀ ਆ, ਪਰ ਮੇਰਾ ਸਿਰ ਬੋਤ ਖੁਝਲੋਂਦਾ ਵਾ ਪਤੈ।
ਹਾਂ ਤੇ ਇਸ ਲਈ ਮੈਂ ਵੀ ਨਈ ਏ ਮੇਰਾ ਵੀ ਸਿਰ ਏਦਾਂ ਹੀ ਖੁਝਲਵਾਂ ਹੁੰਡੈ ਮੈਂ ਵੀ ਕਿਹਾ ਵਾ ਕਿ ਮੈਨੂੰ ਵੀ ਲਿਆ ਕੇ ਦਈ। ਨਈ ਮੈਂ ਖਾਂਊਂਗੀ ਹੁੜ
ਕੇੜੇ ਮੈਡੀਕਲ ਤੋਂ ਲਿਆਂਦੀ ਸੀ?
ਆ ਪਿਐ ਉੱਤੇ ਮੈਡੀਕਲਸ ਤੇ।
ਆ ਕੇੜਾ ਦ ਚੰਦ ਦੇ ਬਗਲ ਵਾਲਾ?
ਅਰੇ ਰਾਅ ਦੇ ਵਿੱਚ ਨੀ ਆਉਂਦਾ ਉੱਤੇ।
ਰਾਜ
ਤਾਡੇ ਘਰ ਵੱਲ ਜਾਓ ਤੇ ਉੱਤੇ ਆਉਂਦਾ ਵਾ, ਜਿੱਥੋਂ ਆਪਾਂ ਲੈਦੇ ਹੁੰਦੇ ਆਂ। ਮੰਮੀ ਘਰ ਵੀ ਰੈਂਦੇ ਸੀ ਤੇ ਦਵਾਈ-ਦਵੁਈ ਲੈ ਆਉਂਦੇ ਹੀ, ਮਾਹੀ ਦੀ ਵੀ ਕਿੰਨੀ ਵਾਰੀ ਲੈ ਆਂਦੀ ਏ ਓਸ ਤੋੰ ਈ। ਓਦੇ ਕੋ ਈ ਲੈਅ ਆਂਦੇ ਆਂ। ਹਾਂ ਪੈਟਰੋਲ ਪੰਪ ਦੇ ਸਾਮਣੇ ਵਾਲਾ।
ਅੱਛਾ, ਅੱਛਾ।
ਉੱਥੋਂ ਈ ਲੈ ਕੇ ਆਏ ਸੀ।
ਹਾਂ, ਅੱਛਾ ਠੀਕ ਏਆ। ਕਦੀ ਵੇਖਾਂਗੇ, ਅਸੀ ਵੀ ਲਿਆਵਾਂਗੇ ਵ ਜਲਦੀ ਲਿਆਉਂਗੀ ਮੈਂ ਵੀ। ਮੇਂਨੂੰ ਵੀ ਬੜੀ
ਮੇਂਨੂੰ ਤਾਂ ਤੇ ਓ ਦਵਾਈ ਲਗਾ ਕੇ ਬੋਤ ਮਜਾ ਆਇਆ ਕਿ ਉੱਤੇ-ਉੱਤੇ ਜੂਆਂ ਉੱਠ ਜਾਣਦੀਆਂ ਵਾ। ਕੋਈ ਵੇਖਣ ਵਾਲਾ ਐ। ਤੇ ਫਟਾਫਟ ਓਨੂੰ ਵਿਖਣ ਡੀਆਂ ਵਾ ਤੇ ਫੜ-ਫੜ ਕੇ ਮਾਰ ਲੋੋ ਨਈ ਤੋ ਓ ਆਪ ਤੇ ਵੀ ਮਰ ਕੇ ਤੇ ਫੇਰ ਤੋੜਨਾ ਤੇ ਨਿਕਲ ਈ ਜਾਣਾ ਵਾ।
ਮਿੰਠ ਨਾ
ਹਾਂ, ਠੀਕ ਐ ਬਸ ਕਰ।